ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਕੀ ਹਾਲ ਨੇ ਤਾਡੇ
ਠੀਕ ਹੈ।
ਅੱਛਾ ਹੋਰ ਕੀ ਕਰਦੇ ਪਏ ਸੀਂ।
ਕੁਛ ਨੀ ਬਸ ਕੌਫੀ ਵੀ ਕੇ ਹਟੀ ਸੀ।
ਅੱਛਾ ਹੋਰ ਸੁਣਾਓ ਕੀ ਗੱਲ ਨਜ਼ਰ ਨੀ ਆਉਂਦੇ ਪਏ ਅੱਜ ਕੱਲ ਤੁਸੀਂ ਕਿਤੇ ਗਏ ਹੋਏ ਹੋ?
ਆਸੇ ਪਾਸੇ ਤਾਂ ਦੇਖ ਸਾਰੇ ਕਿਤੇ ਮੈਂ ਹੀ ਹਾਂ।
ਅੱਛਾ ਨਹੀਂ ਤੁਸੀਂ ਮੇਰੇ ਲਵਰ ਥੋੜੇ ਨਾ ਹੋ ਨਾ ਮੈਂ ਤੁਹਾਡੀ ਲਵਰ ਆ ਨਾ ਤੁਸੀਂ ਮੇਰੇ ਲਵਰ ਹੋ ਜਿਹੜਾ ਆਸੇ ਪਾਸੇ ਸਾਰੇ ਕੀਤੇ ਮੈਂ ਹੀ ਨਜ਼ਰ ਆਵਾਂਗੀ ਤੁਸੀਂ ਨਜ਼ਰ ਆਓਗੇ।
ਚਲੋ ਕੋਈ ਗੱਲ ਨਹੀਂ। ਹੋਰ ਦੱਸੋ?
ਹੋਰ ਭੈਣ ਜ ਤੁਹਾਡੀ ਆਵਾਜ਼ ਉਹ ਆ ਰਹੀ ਹੈ।
ਭੈਣ ਜੀ ਮੈਂ ਥੋੜ੍ਹਾ ਨੈਟਵਰਕ ਕਵਰੇਜ ਤੋਂ ਬਾਹਰ
ਅੱਛਾ ਅੱਛਾ ਠੀਕ ਹੈ ਭੈਣ ਜੀ। ਹੋਰ ਸੁਣਾਓ ਭੈਣ ਜੀ ਸੁਣਿਆ ਅੱਜ ਤੁਸੀਂ ਘੁੰਮਣ ਫਿਰੰਗੇ ਹੋਏ ਸੀ।
ਹਾਂਜੀ।
ਅੱਛਾ ਕਿੱਥੇ ਘੁੰਮ ਕੇ ਆਇਓ ਫਿਰ?
ਬਸ ਇਦਾ ਹੀ ਪਹਾੜਾਂ ਵੱਲ ਘੁੰਮ ਥੋੜਾ ਬਹੁਤਾ। ਬਸ ਇਹਦਾਂ ਹੀ ਰੱਬ ਨੇ ਜ਼ਿੰਦਗੀ ਲਿਖੀ ਹੈ।
ਹਾਂਜੀ ਹਾਂਜੀ ਭੈਣ ਜ ਫਿਰ ਕੀ ਕੀ ਕੀਤਾ ਪਹਾੜਾਂ ਤੇ ਫਿਰ ਭੈਣ ਜ
ਭੈਣ ਜੀ ਮੰਮੀ ਦੇ ਨਾਲ ਲੜਾਈ ਹੋ ਗਈ ਸੀ ਪਰਸ ਦੇ ਪਿੱਛੇ ਕਹਿੰਦੇ ਬੜਾ ਖਰਚਾ ਕਰਾਉਂਦੀ ਆ ਮੈਂ ਕਿਹਾ ਕਦੇ ਖੁਸ਼ ਵੀ ਹੋ ਜਾ ਕਰੋ।
ਮਾਵਾਂ ਐ
ਕਿਉ ਐਵੇਂ ਕਹਿੰਦੀ ਮੈਂ ਤਾਂ ਕਦੀ ਨਾ ਕਰਾਂ ਏਦਾਂ। ਤੋ ਯਹ ਬੀ ਐਂਟਰੀ ਨਹੀਂ ਕਰਾਈ
ਸਰੀਰ ਨੂੰ ਥੋੜਾ ਜਿ ਨਾ ਆਪਣਾ ਕਸ਼ਟ ਦੇਣਾ ਚਾਹੀਦਾ ਵੇ ਥੋੜਾ ਸਰੀਰ ਨੂੰ ਥੋੜ੍ਹਾ ਕਸ਼ਟ ਦਓ ਪਤਾ ਕਿ ਤੁਹਾਡੀ ਮਾਵਾਂ ਨੇ ਵੀ ਬਚਪਨ 'ਚ ਕਿੰਨੇ ਮਿਹਨਤ ਕੀਤੀ ਹੋਈ ਹੈ ਕਿੰਨੇ ਕਸ਼ਟ ਸਹੇ ਹੋਏ ਨੇ
ਉਹ ਜ਼ਮਾਨਾ ਹੋਰ ਸੀ
ਉਹ ਟਾਈਮ ਹੋਰ ਨਹੀ ਸੀ ਭੈਣ ਜੀ ਉਹ ਟਾਈਮ ਕਿਉਂ ਹੋਰ ਸੀ ਭੈਣ ਜੀ
ਅੱਛਾ ਤੇ ਹੁਣ ਕੀ ਆਪਾਂ ਚਲੋ ਆਪ ਆਪਾਂ ਫਿਰ ਉੱਦਾਂ ਪੱਲੇ ਨਹੀਂ ਨਾ ਹੈਗੇ ਤਾਂ ਇਸ ਕਰਕੇ ਵੀ ਆਈ ਪੀ ਟਰੇਨ ਮੈਂਟ ਮਿਲਲੇ ਸਭ ਬਚਪ ਪੰਤ ਹੀ ਤਾਂ ਫਿਰ ਇੱਕੋ ਦਮ ਏਦਾ ਮਿਲ ਜਾਣ ਤਾਂ ਫੇਰ ਲੜਾਈ ਹੋ ਜਾਂਦੀ ਹੈ
ਅੱਛਾ ਅੱਛਾ ਨਹੀਂ ਭੈਣ ਜੀ ਮਾਵਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਮਾਵਾਂ ਸਾਰਾ ਦਿਨ ਕੰਮ ਕਰਕੇ ਪਰੇਸ਼ਾਨ ਹੋਈਆਂ ਹੁੰਦੀਆਂ ਨੇ ਤੇ ਤੁਸੀਂ ਮਾਵਾਂ ਨੂੰ ਹੀ ਤੰਗ ਕਰੋ ਇਹ ਕਿਤੇ ਕਿਸੇ ਪਾਸੇ ਦੀ ਸੂਝ ਬੂਝ ਨਹੀਂ ਹੈਗੀ ਭੈਣ ਜੀ
ਚਲੋ ਕੋਈ ਨੀ ਭੈਣ ਜੀ ਨਹੀਂ ਤੰਗ ਕਰਦੇ
ਹਾਂ ਕੀਤੀ ਜਾ ਨਾ ਸਿਆਣੀ ਗੱਲ
ਹਾਂਜੀ ਹਾਂਜੀ
ਹੋਰ ਸੁਣਾਓ ਭੈਣ ਜੀ ਕੀ ਖਾਧਾ ਜੇ ਡਿਨਰ ਚ ਅੱਜ ਫਿਰ
ਤਾਂ ਦਾਲ ਰੋਟੀ ਵੀ ਖਾਧਦੀ ਆ
ਅੱਛਾ ਹੋਰ ਤੁਹਾਨੂੰ ਵੈਸੇ ਖਾਣੇ ਚ ਪਸੰਦ ਕੀ ਹੈ
ਮੁਰਗਾ ਖਾਂਦੀ ਹਾਂ ਮੈਂ ਤਾਂ
ਅੱਛਾ ਬੜਾ ਮੁਰਗਾ ਖਾਂਦਾ ਲੇਕਿਨ ਮੁਰਗਾ ਅਸਰ ਨਹੀਂ ਕਰਦਾ ਲੱਗਦਾ ਤੁਹਾਨੂੰ
ਹੁੰਦਾ
ਅੱਛਾ।
ਹਾਂਜੀ ਭੈਣ ਜੀ, ਭੈਣ ਜੀ ਤੁਹਾਡੇ ਔਥੇ ਵੈਦਰ ਕਿੱਦਾਂ?
ਹਾਂਜੀ।
ਵੈਦਰ ਕਿੱਦਾਂ ਦਾ ਔਥੇ ਤੁਹਾਡੇ?
ਵੈਦਰ, ਵੈਦਰ ਤੇ ਤੁਹਾਨੂੰ ਪਤਾ ਈ ਹੈ ਭੈਣ ਜੀ ਸਾਰੇ ਪਾਸੇ ਗਰਮੀ ਪੈਂਦੀ ਪਈ ਏ, ਪਤਾ ਹੀ ਜੇ ਤੁਹਾਨੂੰ ਤੇ ਫਿਰ। ਗਰਮੀ ਐਡੀ ਅੰਤਾ ਦੀ ਗਰਮੀ ਪੈਂਦੀ ਪਈ ਏ।
ਔ ਤਾਂ ਹੈ ਭੈਣ ਜੀ, ਭੈਣ ਜੀ ਤੁਸੀਂ ਕੀ ਆਪਦੇ ਬੱਚੇ ਬੱਚਿਆਂ ਨੂੰ ਲੈ ਕੇ ਦਿੰਦੇ ਹੋ ਤੁਸੀਂ ਨੀ ਜਾ ਕਿਤੇ ਘੁੰਮਣ ਫਿਰਨ।
ਕੀ ਨਹੀਂ ਲਿਆਂਦੀ?
ਤੁਸੀਂ ਆਪਣੇ ਬੱਚਿਆਂ ਨੂੰ ਕੀ ਲੈ ਕੇ ਦਿੰਦੇ ਹੋ ਕਿ ਤੁਸੀਂ ਗਏ ਨੀ ਕਿਤੇ ਘੁੰਮਣ ਫਿਰਨ?
ਭੈਣ ਜੀ ਗਏ ਆਂ, ਪਹਿਲਾਂ ਪਹਾੜਾਂ ਚ ਘੁੰਮਣ ਗਏ ਆਂ। ਫੇਰ ਹੁਣ ਭੈਣ ਜੀ ਪੰਜਾਬ ਆਏ ਦੇ ਆ ਘੁੰਮਣ। ਫੇਰ ਆਣਾ?
ਵਾਹ ਭੈਣ ਜੀ ਆਪਾਂ ਤਾਂ ਆਪਣੇ ਘਰ ਹੀ ਬੈਠੇ ਦੇ ਆ।
ਅੱਛਾ ਭੈਣਜੀ, ਤੇ ਤੁਸੀਂ ਪਿੱਛੇ ਜੀ ਫੋਟੋਆਂ ਪਾਈਆਂ ਦੀ ਸੀ ਤੇ ਔ ਕਿੱਥੇ ਘੁੰਮਣ ਗਏ ਦੇ ਭੈਣ ਜੀ।
ਭੈਣ ਜੀ ਔ ਉੱਤਰਾਖੰਡ ਆਲੇ ਪਾਸੇ ਗਏ ਦੇ ਸੀ ਘੁੰਮਣ ਆਪਾਂ।
ਅੱਛਾ, ਤੇ ਫੇਰ ਘੁੰਮ ਤੇ ਆਇ ਔ ਭੈਣ ਜੀ।
ਭੈਣ ਜੀ। ਫੇਰ ਤੁਸੀਂ ਦੋ ਦੋ ਥਾਵਾਂ 'ਤੇ ਘੁੰਮ ਰਹੇ ਹੋ ਪਹਿਲਾਂ ਹਿਮਾਚਲ ਹੁਣ ਪੰਜਾਬ।
ਹਾਏ ਤੇ ਭੈਣ ਜੀ ਤੁਹਾਨੂੰ ਕਸਰ ਲੱਗ ਗਈ ਏ ਭੈਣ ਜੀ ਮੇਰੇ ਦੋ ਦੋ ਥਾਵਾਂ ਘੁੰਮਣ ਨੂ।
ਭੈਣ ਜੀ, ਹੁਣ ਮੈਂ ਵੀ ਦੋ ਥਾਵਾਂ ਘੁੰਮਨ ਜਾਵਾਂਗੀ।
ਦੋ-ਦੋ ਕੁਮਲੀਆਂ ਨੇ ਹੁਣ ਭੈਣਜੀ ਥਾਵਾਂ। ਹਾਂ ਸੜੋ ਨਾ ਰੀਸ ਕਰੋ ਭੈਣ ਜੀ।
ਹਾਂਜੀ, ਭੈਣਜੀ।
ਹਨਾ ਭੈਣ ਜੀ, ਸਹੀ ਕਿਹਾ ਨਾ?
ਕੀ ਭੈਣਜੀ? ਭੈਣ ਜੀ ਹੋਰ ਕੱਪੜੇ-ਸ਼ੱਪੜੇ ਨਹੀ ਲੀਤੇ ਔਨਲਾਈਨ ਕੋਈ?
ਨਹੀਂ ਨਹੀਂ ਨਹੀਂ, ਔਨਲਾਈਨ ਨਹੀਂ ਲੀਤੇ। ਗਈ ਸੀ ਪੰਜਾਬ ਔਥੇ ਦੁਕਾਨ ਹੈਗੀ ਸੀ ਇੱਕ ਵੱਡਾ ਸ਼ੋਰੂਮ ਹੈਗਾ ਸੀ। ਔਥੋਂ ਲੈ ਕੇ ਆਈ ਆ ਕੱਪੜੇ। ਪਸੰਦ ਤੇ ਬੜੇ ਆਏ ਨੇ। ਹੁਣ ਦੇਖੋ ਹੁਣ ਮੇਰੇ ਇਹ ਨਾ ਆਣਗੇ ਨਾ ਇਹਨਾਂ ਨੂੰ ਦਿਖਾਵਾਂਗੀ, ਔਨਾਂ ਨੂੰ ਕਿਵੇਂ ਦੇ ਲੱਗਦੇ ਨੇ ਭੈਣ ਜੀ।
ਠੀਕ ਏ ਭੈਣ ਜੀ ਫੇਰ ਮੈਂ ਇਹਦ ਨੂੰ ਅਗਰ ਦੁਬਾਰਾ ਗਏ ਤਾਂ ਮੈਨੂੰ ਵੀਡੀਔ ਕਾਲ ਕਰ ਦੇਣਾ ਮੈਂ ਵੀ ਇੱਕ ਅੱਧਾ ਲੈ ਲਾਂਗੀ ਔਨਲਾਈਨ। ਪੇਮੈਂਟ ਕਰ ਦਾਂਗੀ ਤੁਹਾਨੂੰ।
ਕੋਈ ਨੀ ਭੈਣ ਜੀ, ਜ਼ਰੂਰ ਹੋਰ ਦੱਸੋ, ਤੁਸੀਂ ਔਸ ਦਿਨ ਬੜੇ ਸੋਹਣੇ ਔ ਪਾਈ ਦੀਆਂ ਸੀ ਆਪਣਾ ਝੁਮਕੇ।
ਹਾਂਜੀ ਨਹੀਂ ਭੈਣ ਜੀ ਉਹ ਤਾਂ ਆਥੋਂ ਸੇਲ ਦੀ ਦੁਕਾਨ ਤੋਂ ਮਿਲ ਜਾਂਦੇ ਨੇ
ਅੱਛਾ ਅੱਛਾ ਭੈਣ ਜੀ ਫੇਿਰ ਮੈਂ ਆਵਾਂਗੀ ਤੇ ਮੈਨੂੰ ਨਾਲ ਲੈ ਜਾ
ਠੀ ਠੀਕ ਹੈ ਭੈਣ ਜੀ ਆਓ ਤਾਂ ਸਹੀ ਆਪਾਂ ਇਕੱਠੇ ਖਾਓ ਪੀਵਗਏ ਐਸ਼ ਕਰਾ ਗਏ
ਹਾਂਜੀ ਹਾਂਜੀ ਕਿਉਂ ਨੀ ਜ਼ਰੂਰ ਆਵਾਂਗੀ ਕਿਉਂ ਨਹੀਂੀ ਆਣਾ
ਹਾਂਜੀ ਭੈਣ ਜੀ
ਹਾਂਜੀ ਆਵਾਂਗੇ ਘੁੰਮਾਂਗੇ ਫਿਰਾਂਗੇ ਹੋਰ ਭੈਣ ਜੀ ਅੱਜ ਚਲੇੇ ਤੇ ਗਏ ਸੀ ਉੱਧਰ ਆਪਣਾ ਘੁੰਮਣ ਫਿਰਨ ਪਹਾੜਾਂ ਵਾਲੀ ਮਾਤਾ ਸੀ ਉੱਥੇ ਮੱਥਾ ਟੇਕਣ ਗਏ ਹਾਂ ਤੇ ਆਪਣਾ ਐਦਰ ਨਗਰ ਕੀਰਤਨ ਸੀ ਸ਼ਹਿਰ ਦੇ ਵਿੱਚ ਅੱਚ ਉਹ ਮਿਸ ਹੋ ਗਿਆ ਬੜਾ ਮਨ ਨੂੰ ਅਰਮਾਨ ਲੱਗਦਾ ਪਿਆ ਵ
ਕੋਈ ਗੱਲ ਨੀ ਰੱਬ ਦੀ ਥਾਂ ਤੇ ਤਾਂ ਗਏ ਹੋ ਨਾ ਰੱਬ ਤਾਂ ਇੱਕੋ ਹੀ ਹੁੰਦਾ ਇੱਥੇ ਨੀ ਤਾਂ ਉਓਥੇ ਸੱਦ ਲਿਆ
ਹਾਂਜੀ ਤੁਸੀਂ
ਹੋਰ ਕੀ ਫ
ਹਮ ਹੋਰ ਸੁਣਾਓ ਭੈਣ ਜੀ
ਭੈਣ ਜੀ ਨਖੂਨਾ ਦੇ ਬਾਰ ਗਲੂ ਉਹ ਆਈ ਦੀ ਸੀ ਉਹਨੂੰ ਸੈੱਟ ਕਰਦੀ ਪਈ ਆ
ਅੱਛਾ ਨੇਲਸ ਕਰਵਾਉਂਦੇਓ ਭੈਣ ਜੀ ਤੁਸੀਂ ਸ਼ੌਂਕ ਰੱਖਦੇ ਹੋ ਨੇਲਸ ਕਰਵਾਉਣ ਦਾ
ਹਾਂਜੀ ਭੈਣ ਜੀ ਪਰ ਪੇਹੇ ਬੜੇ ਲੈ ਲੈਂਦੇ ਨੇ ਤਿੰਨ ਤਿੰਨ ਹਜ਼ਾਰ ਪੱਚੀ ਪੱਚੀ ਸੌ ਨੇਲਸ ਤੇ ਲੈ ਲੈਂਦੇ ਨੇ ਇਨੇ ਪੈਸੇ ਕਿਤੇ ਕੋਲ
ਅੱਛਾ ਜੀ
ਹੋਰ ਕੀ ਭੈਣ ਜੀ ਆਪਾਂ ਤਾਂ ਡੇਢ ਸੌ ਵਾਲੇ ਫੇਿਰ ਬਾਜ਼ਾਰੋਂ ਚੱਕ ਲੈਂਦੇ ਸੇਲ ਸੂਲ ਜਸੇ ਗੁਲੂ ਗੁਲ ਕਾਲੇ ਆ
ਚਲੋ ਕੋਈ ਨੀ
ਕੰਮ ਚਲਾ ਲੈਂਦੇ ਹਾਂ ਫੇਰ ਮ ਨਾਲੇ ਜਦੋਂ ਮਰਜ਼ੀ ਉਤਾਰ ਲੋ ਜਦੋਂ ਮਰਜ਼ੀ ਲਗਾ ਲਓ
ਭੈਣਜੀ ਫਿਰ ਕੰਮ ਕਿਵੇਂ ਕਰਦੇ ਹੋ ਕਾਰ ਦਾ ਭਾਂਡੇ ਮਾਂਜਣੇ
ਭੈਣ ਜੀ ਉਹ ਤਾਂ ਮੰਮੀ ਕਰਦੀ ਆ ਮੈਂ ਤਾਂ ਰੈਸਟ ਘਟ ਕਰਦੀ
ਅੱਛਾ ਅੱਛਾ ਤੁਸੀਂ ਰੈਸਟਿੰਗ ਮੋਡ 'ਤੇ ਲੱਗੇ ਹੋਏ ਹੋ
ਹਾਂਜੀ ਭੈਣ ਜੀ ਛੁੱਟੀਆਂ ਪੈ ਗਈਆਂ ਨਾ ਹੁਣ ਪੇਪਰ ਦੇਣ ਤੋਂ ਬਾਅਦ ਇਸ ਕਰਕੇ
ਅੱਛਾ ਅੱਛਾ ਭੈਣ ਜ ਠੀਕ ਹੈ ਹੋਰ ਸੁਣਾਓ ਭੈਣ ਜੀ
ਹਾਂਜੀ ਪਾਪਾ ਤਾਂੱਸੋ ਫ ਮੰਮੀ ਉੱਠੇ ਦੇ ਨੇ
ਨਹੀਂ ਨਹੀਂ ਉਹ ਵੀ ਟੈਮ ਸਿਰ ਸੋ ਜਾਂਦੇ ਨੇ ਨਾ ਉਹ ਵੀ ਸੋ ਹਗੇ ਨੇ ਨੇੇ ਹੁੰਣ ਤੱਕਤੇ
ਹਜੀ
ਹਾਂਜੀ ਤੇ ਭਰਾ ਜੀ ਤੁਹਾਡੇ ਠੀਕ ਨੇ
ਭਰਾਜੀ ਵੀ ਤਾਂ ਠੀਕ ਨੇ ਉਹ ਨਾਂ ਦੀ ਜਦੋਂ ਗੱਲ ਮੰਨਲੋ ਤਾਂ ਫਿਰ ਖੁਸ਼ ਜ ਨਾ ਮੰਨੋ ਤਾਂ ਫਿਰ ਘਰ ਹੀ ਨੀ ਵੜਦੇ ਯਾਰਾਂ ਨਾਲ ਹੀ ਬੈਠੇ ਰਹਿੰਦੇ ਨੇ
ਅੱਛਾ ਬੜੇ ਖ਼ਰਾਬ ਨੇ ਫਿਰ ਤੇ ਤੁਹਾਡੇ ਭਰਾ ਜੀ
ਆਹੋ ਭੈਣ ਜੀ ਏਦਾਂ ਦੇ ਹੀ ਨੇ ਪਤਾ ਨਹੀਂੀ ਅਗੋਂ ਡ ਕੀ ਬਨੇਗਾ
ਹਾਂਜੀ ਹਾਂਜੀ ਇਹ ਤੇ ਹੈ ਸਮਝਣਾ ਚਾਹੀਦਾ ਤੁਹਾਡੇ ਭਰਾ ਜੀ ਨੂੰ ਵੀ ਤੁਹਾਡੇ ਪਾਪਾ ਘੱਲੇ ਨੇ ਕੰਮ ਕਾਰ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਥੋੜ੍ਹਾ ਕੰਮ ਕਾਰਜ ਧਿਆਨ ਦੇਣ ਥੋੜ੍ਹਾ ਫੈਕਟਰੀ 'ਚ ਜਾਣ ਥੋੜ੍ਹਾ ਲੇਬਰ ਵੱਲ ਧਿਆਨ ਦੇਣ
ਬਸ ਘੁਮਾ ਲਓ ਫਰਾ ਲੋ ਕੋਈ ਕੰਮ ਹੀ ਨਹੀਂੀ ਹੈਗਾ ਭਰਾ ਜੀ ਨੂੰ
ਅੱਛਾ ਭਰਾ ਜੀ ਤੇ ਠੰਡੇ ਪੈਣ ਵਾਲੇ ਏਦੇ ਨੇ
ਆਹੋ ਭੈਣ ਜੀ ਹੋਰ ਸੁਣਾਓ ਤੁਸੀਂ ਤੁਹਾਡੇ ਭਰਾ ਜੀ ਕੀ ਕਰਦੇ ਨੇ
ਸਾਡੇ ਭਰਾ ਬਸ ਭੈਣ ਜੀ ਸਾਨੂੰ ਹੁਜਤਾਂ ਹੀ ਮਾਰਦੇ ਨੇ
ਕੀ ਵੀ ਹੁਜਤਾਂ ਤਾਂ ਉਹ ਕੀ ਹੁੰਦਾ ਜੇ ਭੈਣ ਜੀ
ਕਦੇ ਮਤਲਬ ਕੀ ਮਜ਼ਾਕ ਕਿਉਂਣ ਆਉਂਦੇ ਨੇ ਸਾਡੇ ਭਰਾ ਜੀ ਸਾਡਾ ਹੋਰ ਕੀ ਕਰਨਾ ਭਰਾ ਜੀ ਨੇ
ਅੱਛਾ ਅੱਛਾ ਭੈਣ ਜੀ ਫਰ ਤੁਹਾਨੂੰ ਗੁੱਸਾ ਤਾਂ ਨੀ ਨਾ ਚੜਦਾ ਤਾਂ
ਕੀ ਕਰੀਏ ਭੈਣ ਜੀ ਗੁੱਸਾ ਲਾ ਕੇ ਕਿੱਥੇ ਜਾਣਾ ਭੈਣ ਜੀ ਆਪਾਂ
ਆਹੋ ਫੇਰ ਵੀ ਰੋ ਪਿੱਟ ਕੇ ਉੱਥੇ ਆਉਣਾ ਹੱਸ ਖੇਡ ਕੇ ਇੱਕੋ ਹੀ ਜਗ੍ਹਾ ਤੇ ਫੇਰ ਸਾਰਿਆਂ ਨੇ ਬਹਿਣਾ ਹੁੰਦਾ ਹੈ
ਹੋਰ ਕ ਫੇਰ ਆਪਾਂ ਭੈਣ ਜੀ ਫਰ ਗੁੱਸਾ ਹੀ ਨਹੀਂੀ ਲਾਉਦੇ ਕੀ ਗੁੱਸਾ ਲਾਮਾ ਭੈਣ ਜੀ ਹੋਰ ਕਿਆ?
ਕੀ ਪੈਰਗੈਨਸੀ। ਹੋਰ ਤੁਹਾਡੇ ਰਿਸ਼ਤੇਦਾਰਾਂ ਦੇ ਬੱਚੇ ਠੀਕ ਨੇ?
ਹਾਂਜੀ ਹਾਂਜੀ ਸਭ ਵਧੀਆ ਹੀ ਹੋਣੇ ਨੇ ਸਾਨੂੰ ਕੀ ਪਤਾ ਅਸੀਂ ਕੋਈ ਉਹਨਾਂ ਦੇ ਘਰ ਗਏ ਹੋਏ ਹਾਂ ਭੈਣ ਜੀ।
ਉਹ ਤਾਂ ਗੱਲ ਹੈ ਭੈਣ ਜੀ।
ਹਾਂਜੀ ਹਾਂਜੀ ਹਾਂਜੀ।
ਭੈਣ ਜੀ ਪਹਾੜ ਨਹੀਂ ਦਿਖਦੇ ਨੇ ਇੰਨੇ ਵੱਡੇ ਵੱਡੇ ਪਹਿਲਾਂ ਦਿਖ ਜਾਂਦੇ ਸੀ ਹੁਣ ਨੀ ਦਿਖਦੇ?
ਪੋਲਿਊਸ਼ਨ ਬੜਾ ਹੋ ਗਿਆ ਨਾ ਭੈਣ ਜੀ। ਜੀ। ਚਲੋ ਭੈਣ ਜੀ ਸੇਰ ਵਿਚ ਬੜਾ ਭੀੜ ਹੋਣ ਲੱਗ। ਇਹ ਤੁਹਾਡੇ ਨਾਲ ਗੱਲਾਂ।
ਚਲੋ ਠੀਕ ਹੈ ਭੈਣ ਜੀ ਓਕੇ।
ਤੁਹਾਨੂੰ ਸੱਚ ਤੇ ਇੱਕ ਮੈਂ ਗੱਲ ਪੁੱਛਣੀ ਸੀ ਤੁਹਾਡੇ ਕੋਲ?
ਹਾਂਜੀ।
ਉਹ ਜਿਹੜਾ ਉਹ ਜਿਹੜਾ ਤੁਸੀਂ ਪਰਸ ਫੜਿਆ ਦਾ ਸੀ। ਉਹ ਬਹੁਤ ਸੋਹਣਾ ਸੀ ਮੈਂ ਤੁਹਾਨੂੰ ਦੱਸ? ਨਾ ਸੀ ਠੀਕ ਹੈ ਭੈਣ ਜੀ ਰੱਖਣੀ ਆ।
ਠੀਕ ਹੈ ਓਕੇ ਭੈਣ ਜੀ ਸਾ।